ਹੈਲੋ।
ਹੂੰ, ਕਿੱਥੇ ਐਂ ਘਰੀਂ।
ਹਾਂ, ਅੱਜ ਤਾਂ ਘਰ ਚ ਹੀ ਆ।
ਆਵਾਜ਼ ਬੜੀ ਆ ਰਹੀ ਐ ਪਿੱਛੋਂ।
ਟੀਵੀ ਚੱਲਣ ਡਈ ਆ, ਕੂਲਰ ਨੀ ਟੀਵੀ ਆ। ਪੱਖੇ ਦੀ ਵੀ ਤਾਂ, ਆਵਾਜ਼ ਜੀ ਆਉਂਦੀ ਰਹਿੰਦੀ ਐ ਨਾ।
ਹਾਂ, ਉਹ ਤੇ ਹੈ।
ਸੋਚਣ ਡਈ ਸੀ, ਸ਼ਾਮ ਨੂੰ ਕਿਤੇ ਘੁੰਮਣ ਜਾਵਾਂ।
ਅੱਛਾ- ਅੱਛਾ, ਕਿਧਰ ਜਾਣਾ।
ਪਰ ਕਿੱਥੇ ਜਾਵਾਂ।
ਕਿੱਥੇ ਜਾਣਾ, ਮੀਂਹ ਮਾਂਹ ਹਟਿਆ।
। ਹਾਂ ਅੱਜ ਤਾਂ ਪੂਰਾ ਹਟ ਗਿਆ, ਅੱਜ ਮੌਸਮ ਪੂਰਾ ਠੀਕ ਸੀ, ਧੁੱਪ ਲੱਗ ਗਈ ਸੀ, ਇਸ ਲਈ ਅੱਜ ਹੀ ਮੈਂ ਸਾਰੇ ਕੱਪ ਕੱਪੜੇ- ਕੁਪੜੇ ਧੋ ਲਏ।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
ਇਹਨਾਂ ਦੇ ਸਕੂਲ ਡਰੈਸ ਸੀ, ਉਹ ਸਭ ਧੋ ਕੇ ਸੁਕਾ ਲਿਆ।
ਹਾਂ- ਹਾਂ, ਉਹ ਤੇ ਹੈ ਠੀਕ ਹੈ, ਇਤਰ੍ਹਾਂ ਹੀ ਰ ਮਤਲਬ ਮੌਸਮ ਖੁੱਲਾ ਰਵੇ, ਤੇ ਫਿਰ ਧੋਲੋ ਕੱਪੜੇ ਠੀਕ ਰਹਿੰਦਾ।
ਨਹੀਂ, ਇੱਦਾਂ ਤੇ ਮੈਂ ਰੋਜ਼- ਰੋਜ਼ ਮਤਲਬ ਧੋ ਹੀ ਲੈਂਦੀ ਆਂ, ਬਾਰਿਸ਼ ਚ ਵੀ ਇੱਕ ਦੋ ਘਰ ਪਾਉਣ ਵਾਲੇ ਹੀ ਜਿਹੜੇ ਹੁੰਦੇ ਆ, ਤੇ ਉਹ ਤਾਰ ਚ ਪਾ ਲੈਂਦੀ ਆ ਪਾਣੀ ਸੁੱਕ ਜਾਂਦਾ, ਫੇਰ ਅੰਦਰ ਲਿਆ ਕੇ ਪੱਖੇ ਥੱਲੇ ਪਾ ਲਓ, ਤੇ ਉਹ ਸੁੱਕ ਜਾਂਦੇ ਆ। ਲੇਕਿਨ ਨਾ ਧੁੱਪ ਨਾਲ, ਜਿੱਦਾਂ ਇੱਕ ਚੰਗੀ ਨਾਲ ਸੁੱਕਦੇ ਆ ਨਾ, ਉਹੋ ਜਿਹੇ ਨਹੀਂ ਸੁੱਕਦੇ ਪੱਖੇ ਚ।
ਹਾਂ ਉਹ ਤੇ ਸਹੀ ਗੱਲ ਐ, ਅਗਰ ਥੋੜੀ ਹਵਾ ਨਾ ਲੱਗੀ, ਤਾਂ ਉਹ ਬਦਬੂ ਮਾਰਨ ਲੱਗ ਜਾਂਦੇ ਆ।
ਹਾਂ ਤੇ ਫੇਰ ਮੈਨੂੰ ਮਨ ਕਰਦਾ ਕਿ ਧੁੱਪ ਚ ਸੁਕਾਵਾਂ ਨਾ, ਤੇ ਚੰਗੀ ਨਾ ਕੜਕ ਹੋਓਗੇ। ਫੇਰ ਸੁੱਕੁਗੇ।
ਹੂੰ ਸਹੀ ਗੱਲ ਆ, ਮੈਂ ਵੀ ਅਈਂ ਕਰਦੀ।
ਏਦਾਂ ਦਾ ਮੈਂ ਕੰਫਰਟ ਲਗਾ ਲੈਂਦੀ ਆ ਕੱਪੜਿਆਂ ਨੂੰ, ਕਿ ਉਹ ਚ ਸਮੈਲ ਨਹੀਂ ਕਰੂਗਾ ਗੰਦੀ।
ਉਹਦਾ ਫ਼ੋਨ ਆਂਦਾ ਹੁਣ, ਉਹ ਤੇਰੀ ਭੈਣ ਨੂੰ ਚੈਣ ਐ ਨੀ ਐ ਯਰ।
ਅਰੇ ਉਹ ਤੈਨੂੰ ਮੈਂ ਬਾਦ ਚ ਦੱਸੂਗੀ।
ਹਾਂ ਉਹੀ ਨਾ ਪਰੇਸ਼ਾਨ ਕਰਦੇਦੀ ਇਕਦਮ ਤੈਨੂੰ ਪੁੱਛ ਲਿਆ ਕਰਰੇ ਪੁੱਛਣਾ ਹੁੰਦਾ ਵਾ।
ਅਰੇ ਉਹ ਤੇ ਮੈਨੂੰ ਨਹੀਂ ਪਤਾ ਐਸ ਕਾਰਕੇ ਮੈ ਤੈਨੂੰ ਕਰਨ ਡ ਆ।
ਅੱਛਾ ਤਾਂ ਹੁਣੇ
ਇਹ ਪਤਾ ਨੀ ਵਹਲੀ ਉਹਦਾ ਮੁੰਡਾ ਉਹਨੂੰਹੁਤ ਸਤਾਉਂਦਾ ਵਾ ਨਾ ਜਦੋਂ ਮੁੰਡਾ ਸੌਉਂਦਾ ਹੁੰਦਾ ਵਾ ਫੇਰ ਉਹ ਜਿਹਨੂੰ ਕਾਲ ਕਰਨਾ ਹੁੰਦਾ ਵਾ ਕਾਰ ਕੁਰ ਲੈਂਦੀ ਆ। ਓਹ ਓਹੀ ਹ ਤੇ ਓਦਾ ਮੁੰਡਾ ਵੇ। ਕਹਿੰਦਾ ਮੈਨੂੰ ਲੱਗਿਆ ਮਨਜੀਤ ਨੂੰ ਕਿ ਪਤਾ ਨੀ ਲੱਗਦਾ ਪੂਨਮ ਦਾ ਹੋ ਗਿਆ ਹਾਂ। ਉਹ ਬਾਰ ਬਾਰ ਫੋਨ ਕਰ ਕਰਕੇ ਪੁੱਛਦੀ ਕਿਹਦਾ ਹੋਇਆ ਵਾ ਕਿਹਦਾ ਹੋਇਆ ਵਾ ਤੇਰਾ ਹੋ ਕਿਹਾ ਹੈ ਫੇਰ ਤੋਂ।
ਅੱਛਾ। ਮਨਜੀਤ।
ਹਾਂ-ਹਾਂ।
ਚੈਨ ਨੀ ਏਹਨੂੰ।
ਉਹ ਛਰਨਾ ਨੂੰ ਫੋਨ ਕਰ ਕਰ ਕੇ ਪੁੋਛਦੀ ਸੀ ਕਿ ਕਿਸਕਾ ਹੁਆ ਹੈ ਤੇ ਓਹ ਹਾਂ ਤੇ ਉਹਨੇ ਕਿਹਾ ਮੇਰੇ ਕੋ ਨੀ ਪਤਾ ਹੈ ਹ ਮੈਂ ਤੇ ਬਹੁਤ ਦਿਨ ਹੋ ਗਿਆ ਨਹੀਂ ਮਿਲੀ ਉਹਦੇ ਨਾਲ। ਕੁਝ ਦਿਨ ਪਹਿਲਾਂ ਤੇ ਉਹ ਆਈ ਸੀ ਮੇਰੇ ਘਰ ਤੇ ਇਏਦਾਂ ਦਾ ਤੇ ਕੁਛ ਵੀ ਨਹੀਂ ਸੀ। ਕਹਿੰਦੀ ਕਿ ਨਹੀਂ ਮੈਂ ਇੰਸਟਾ ਚ ਵੀਡੀਓ ਦੇਖੀ ਆ। ਓਕੀ, ਇਹ ਤੇਰਵੇਂ ਵਾਲੇ ਦਿਨ ਅੰਮ੍ਰਿਤ ਛਕਾਉਣ ਵਾਲੀ ਵੀਡੀਓ ਪਾਈ ਸੀ ਇੱਕ ਦਿਨ ਮੇਰੀ ਭੈਣ ਨੇ। ਉਹ ਵੇਖ ਲਈ ਸੀ ਉਹਨੇ ਉਹ ਕਹਿੰਦੀ ਨਹੀਂ ਮੈਂ ਵੇਖਿਆ ਵਾ ਉਹਨੂੰ ਮੈਂ ਵੇਖਿਆ ਓਹ ਤੇ ਕੋ ਬੱਚਾ ਸੀ। ਤੇ ਫੇਿਰ ਨਾ ਉਹਨੇ ਮੈਨੂੰ ਫੋਨ ਕਰਕੇ ਪੁੱਛਿਆ ਕਿ ਕਿਹਦਾ ਹੋਇਆ ਵਾ। ਤੇ ਮੈਂ ਕਿਹਾ ਕਿ ਨਹੀਂ ਮੇਰੀ ਭੈਣ ਦਾ ਹੋਇਆ ਵਾ ਤੇ ਕਹਿੰਦੀ ਹਾਂ ਮੈਨੂੰ ਉਹ ਫੋਨ ਕਰਕੇ ਬਹੁਤ ਪਰੇਸ਼ਾਨ ਰਹਿੰਦੀ ਸੀ ਕਿ ਕਿਹਦਾ ਬੱਚਾ ਹੋਇਆ ਕਿਹਦਾ ਬੱਚਾ ਛਾ ਹੋਇਆ ਮੈਂ ਕਿਹਾ ਨਹੀਂ ਮੈਂ ਦੋ ਕਰ ਲਿਆ ਹੋਰ ਨੀ ਮੈਂ ਕਰਨੀ ਆ।
ਹਹ ਉਹ ਵੀ ਪਰੇਸ਼ਾਨ ਨਾ ਪਹਿਲਾਂ ਕਹਿੰਦੀ ਕਰੂੰਗੀ-ਕਰੂੰਗੀ ਉਹਦੇ ਬਾਅਦ ਫਿਰ ਕਹਿੰਦੀ ਕਿ ਨਹੀਂ ਭੈਣੇ ਹੁਣ ਇੱਕੋ ਹੀ ਬਹੁਤ ਆ ਇੱਕੋ ਨੂੰ ਪੜ੍ਹਾਓ ਲਿਖਾਓ ਕਰੋ ਮੈਂ ਹੋਰ ਕੀ। ਕਹਿੰਦੀ ਪਹਿਲਾਂ ਸੋਚਿਆ ਸੀ ਫੇਿਰ ਕਹਿੰਦੀ ਮੈਂ ਨਹੀਂ ਮਤਲਬ ਇਹ ਕੀਤਾ।
ਨੜ ਪਤਾ ਕੀ ਕੱਲੇ-ਕੱਲੇ ਤੇ ਬੱਚਾ ਪਾਲਣਾ ਹੋਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਵਾ ਨਾ ਉਹ ਵੀ ਤਾਂ ਕੱਲੀ ਰਹਿੰਦੀ ਆ।
ਕਹਿਣ ਦੀ ਗੱਲ ਆ ਖਾਲੀ, ਮਤਲਬ ਹਾਂ ਹੋ ਵੀ ਜਾਂਦਾ ਮਤਲਬ ਹਾਂ ਜਿਸ ਤਰ੍ਹਾਂ ਮੇਰੇ ਇੱਥੇ ਹੈਗੇ ਆ ਤੇ ਨਹੀਂ ਲੱਗਦਾ।
ਰੋਟੀ ਬਣਾਉਣੀ, ਰੋਟੀ ਖਾਣੀ ਜਾਂ ਨਉਣ ਜਾਣਾ, ਪੋਟੀ ਜਾਣਾ।
ਅੱਛਾ-ਅੱਛਾ ਪਾਲਣਾ ਹਾਂ-ਹਾਂ। ਹਾਂ-ਹਾਂ-ਹਾਂ ਪਾਲਣਾ ਤੇ ਆ ਉਹ ਤੇ ਸਹੀ ਆ।
ਕੋਈ ਨਾ ਕੋਈ ਇੱਕ ਨਾ ਇੱਕ ਜਾਨਾ ਤੇ ਲਾਗੇ ਹੋਣਾ ਚਾਹੀਦਾ ਭਲੇ ਛੋਟਾ ਬੱਚਾ ਹੀ ਕਿਉਂ ਨਾ ਹੋਵੇ ਕਿ ਦੋ ਕੁ ਮਿੰਟ ਤੇ ਵੇਖੇ ਇਨਸਾਨ ਪੋਟੀ ਜਾਣ ਦੇਵੇ ਸੁਸੂ ਜਾਣ ਦੇਵੇ
ਹਾਂ ਸਹੀ ਗੱਲ ਆ ਉਹ ਤੇ ਆ
ਨਹੀਂ ਤੇ ਉਹਦੇ ਲਈ ਵੀ ਇਨਸਾਨ ਬੈਠਾ ਰਹਿੰਦਾ ਕਿ ਸ਼ਾਮ ਨੂੰ ਬੰਦਾ ਆਊਗਾ ਤੇ ਫੇਰ ਮੈਂ ਕੁੱਝ ਕਰੂੰਗਾ
ਹਮ ਉਹ ਤੇ ਸਹੀ ਗੱਲ ਆ
ਇਸ ਲਈ ਵੀ ਉਹ ਕਹਿੰਦੀ ਸੀ ਕਿ ਮੈਂ ਨਹੀਂ ਕਰਨਾ ਚਾਹੁੰਦੀ ਹ ਮਸਾਂ ਕਹਿੰਦੀ ਗੂੜੀ ਪਾਲੀ ਆ
ਹਾਂ ਹਾਂ ਉਹ ਤੇ ਸਹੀ ਗੱਲ ਹੈ ਜੋ ਇਹ ਸਭ ਫੇਸ ਕੀਤਾ ਹੁੰਦਾ ਨਾ ਫੇ ਨੀ ਮੇਰੀ ਖੁਦ ਕੁੜੀ ਮੇਰੇ ਮੰਮੀ ਪਾਪਾ ਨੇ ਪਾਲੀ ਹੈ ਮੈਨੂੰ ਤਾਂ ਕੁਛ ਪਤਾ ਹੀ ਨੀ ਹੈ ਇਹਦਾ ਬਾਕੀ ਇਹਦੇ ਉਹ ਪਾਲੇ ਆ ਬਾਕੀ ਦਰਾਣੀ ਦੇ ਦਵਾ ਹੀ ਪਾਲੇ ਪਰ ਫੇਰ ਵੀ ਉਹ ਕਰ ਲੈਂਦੀ ਹੁੰਦੀ ਸੀ ਮੈਂ ਖਾਲੀ ਬਸ ਥੋੜਾ ਬਹੁਤ ਹੀ ਜਿਹੜਾ ਹੋਸਪਟਲ ਚ ਹੀ ਧਿਆਨ ਦਿੱਤਾ ਮ ਬਾਦ ਘ ਆ ਥੋੜਾ ਬਹੁਤ ਦੇ ਉਹ ਨੇ
ਫੇਰ ਵੀ ਚੱਲ ਮਤਲਬ ਪਰਿਵਾਰ ਤੇ ਸੀ ਨਾ ਨਾਲ
ਕੰਮ ਹਾਂ ਹਾਂ ਉਹ ਤੇ ਹੈ।
ਇਹ ਤੇ ਨੀ ਕਿ ਉਹ ਬਿਲਕੁਲ ਇਕੱਲੀ ਹੈ ਇਕੱਲਾ ਇਕੱਲੇ ਬੰਦੇ ਨੂੰ ਕਰਨ। ਬਹੁਤ ਦਿੱਕਤ ਹੁੰਦੀ ਹੈ ਮੇਰੀ ਵੀ ਛੋਟੀ ਕੁੜੀ ਹੋਈ।
ਤਾਂ ਉਹ ਮੇਰੀ ਭੈਣ ਨੇ ਕੱਲੀ ਨੇ ਸਾਂਭਿਆ ਕੱਲੀ ਨੇ ਕੀਤਾ ਅ ਮਤਲਬ ਪੂਰਾ ਜਾਂਦੀ ਰਹੀ ਕੱਲੀ। ਉਸਕੇ ਬਾਅਦ ਫੇਰ ਉਹਨੂੰ ਜਦੋਂ ਹੋਈ ਆ ਕੁੜੀ।
ਜਦੋਂ ਕੁੜੀ ਹੋਈ ਆ ਤੇ ਫੇਰ ਉਹਨੂੰ ਨਿੱਕੂ ਚ ਰੱਖਿਆ ਸੀ ਤੇ ਇਹਨੂੰ ਛੁੱਟੀ ਕਰਤੀ। ਤੇ ਸੋਚ ਕੱਲੀ ਜਾਂਦੀ ਹੁੰਦੀ ਸੀ, ਮਤਲਬ ਦੂਸਰੇ ਦਿਨ ਛੁੱਟੀ ਕਰਦੀ ਸੀ ਨੋਰਮਲ ਸੀ। ਮਤਲਬ ਉਸੇ ਦਿਨ ਹੀ ਸ਼ਾਮ ਨੂੰ ਤੇ ਕੁੜੀ ਨੂੰ ਹੋਸਪਿਟਲ। ਰੱਖਿਆ ਹੋਇਆ ਫਿਰ ਆਉਣਾ ਜਾਣਾ ਕੱਲੀ ਕਰਦੀ ਸੀ ਪੂਰਾ। ਦੂਸਰੇ ਦਿਨ ਹੀ, ਸਾਡੇ ਤੋਂ ਸਾਡੇ ਤੋਂ ਤੇ ਤੁਰਿਆ ਫਿਰਿਆ ਹੀ ਨਹੀ ਜਾਂਦਾ। ਨੋਰਮਲ ਚ ਤੇ ਕਿੰਨਾ ਦਿੱਕਤ ਕੋ ਪੂਰਾ। ਹਾਂ ਪੂਰਾ ਉਹਨੇ ਕੱਲੀ ਨੇ ਪਾਲੀ ਦੋਵਾਂ ਨੇ, ਹਾਂ ਮਤਲਬ ਘਰ ਵਾਲੇ ਨੇ। ਤੇ ਉਹਨੇ ਦੋਵਾਂ ਜਣਿਆਂ ਨੇ ਹੀ ਮਿਲਕੇ।
ਬਹੁਤ ਦਿੱਕਤ ਹੈ ਲੇਕਿਨ ਛੋਟਾ ਬੱਚਾ ਪਾਲਣਾ।
ਹੋਈ ਨਾ। ਅਹੀ ਉਹੀ ਸੋਚਦੇ ਸੀ ਪਤਾ ਨੀ ਅਰੇ ਅਸੀਂ ਤੇ ਅਸੀਂ ਤਾਂ ਉਹੀ ਸੋਚਦੇ ਸੀ ਕਿਸ ਤਰ੍ਹਾਂ। ਕਰੇਗੀ ਕਿਸ ਤਰ੍ਹਾਂ ਪਾਲੇਗੀ ਕਿਉਂਕਿ ਕਦੀ ਬੱਚਾ ਇਹਨੇ ਚੁੱਕਿਆ ਹੀ ਨਹੀਂ ਸੀ ਇਹਨੂੰ ਚੁੱਕਣਾ ਹੀ ਨੀ ਆਂਦਾ ਸੀ ਬੱਚਾ ਕਦੀ। ਸਚ ਕਿਉਂਕਿ ਮੇਰਾ ਜ਼ਿਆਦਾ ਲਗਾਓ ਸੀ ਬੱਚਿਆਂ ਦੇ ਨਾਲ ਉੱਥੇ ਮੈਂ ਟਾਟਾ ਵੀ ਆਪਣੀ। ਅਹ ਤਾਈ ਦੀ ਕੁੜੀ ਦੀ ਕੁੜੀ ਹੋਈ ਉਹਨੂੰ ਚੁੱਕਣਾ ਫੇਰ। ਤੇ ਮੁੰਡਾ ਭਰਾ ਦਾ ਮੁੰਡਾ ਹੋਇਆ ਸੀ ਉਹਨੂੰ ਵੀ ਚੁਕ ਚੁਕ ਲੈਣਾ। ਖਿਡਉਣਾ ਫੇਰ ਬਗਲ ਚ ਕੁੜੀ ਰਹਿੰਦੀ ਸੀ ਉਹਨੂੰ ਵੀ ਇਹਨੇ ਇਹ ਸਬ ਕਦੀ ਕੀਤਾ ਹੀ ਨਹੀ। ਕਦੀ ਬੱਚਾ ਹੀ ਨੀ ਇਹਨੇ ਖਿਡਾਇਆ ਕੁੱਝ ਕੀਤਾ।
ਸੀ ਜਦੋਂ ਤੇ ਉਦੋਂ ਇਹ ਬਾਹਰ ਨੀ ਗਈ ਸੀ ਇੱਥੇ ਹੀ ਸੀ ਹਾਂ ਤੇ ਉਦੋਂ ਫੇਰ ਇਹਨੇ ਥੋੜਾ ਬਹੁਤ। ਚੁੱਕਿਆ ਸੀ ਉਹਨੂੰ ਉਹਨੂੰ ਕਰਦੀ ਸੀ ਥੋੜਾ।
ਤੇ ਕਿਸੇ ਨੂੰ ਹੁੰਦਾ ਵਾ ਹਾਂ ਕਿ ਅਗਲ ਬਗਲ ਦੇ ਬੱਚੇ ਆ ਕਿਸੇ ਦੇ ਬੱਚੇ ਨੂੰ ਨਹੀਂ ਲੱਗਦਾ ਲੇਕਿਨ। ਆਪਣੇ ਬੱਚਿਆਂ ਨੂੰ ਤਾਂ ਕੋਈ ਕਰਦਾ ਹੀ ਹੈ ਨਾ।
ਹਾਂ ਇਹਨੂੰ ਕਰਦੀ ਹੁੰਦੀ ਸੀ ਮੇਰੀ ਕੁੜੀ ਨੂੰ। ਮੈਨੂੰ ਚੁੱਕਣਾ ਇਹਨੇ ਮੈਂ ਡਾਟਣਾ ਤੇ ਮੈਨੂੰ ਡੱਟਣਾ ਮੈਂ ਕਹਿਣਾ ਤ ਤੇ ਪਗਲੀਆਂ ਕਿ ਉਹਨੂੰ ਡਾਟਣਾ ਡੀਆਂ ਮੈਂ ਹੋਰ ਕੀ। ਦਿਮਾਗ ਖਰਾਬ ਕਰ ਦਿੰਦੀ ਸੋਂਦੀ ਨੀ ਆ ਇਹ ਨੀ ਹਾਂ। ਕਹਿੰਦੀ ਉਹਨੂੰ ਕੀ ਪਤਾ।
ਹਾਂ ਤੇ ਬੱਚੇ ਛੋਟੇ ਨਾ ਬਹੁਤ ਦਿੱਕਤ ਹੁੰਦੀ ਹੈ ਮੈਂ ਮੇਰੀ ਤੇ ਛੋਟੀ ਕੁੜੀ ਨੂੰ ਹੋਈ। ਤੇ ਮੈਨੂੰ ਵੀ ਬਹੁਤ ਦਿੱਕਤ ਹੋਈ ਕਿਉਂਕਿ ਉਹ ਕਿਸੇ ਕੋਲ ਜਾਂਦੀ ਨੀ ਹੁੰਦੀ ਸੀ ਖਾਲੀ ਰੋਂਦੀ ਰਹਿੰਦੀ ਸੀ ਬਹਿ ਕੇ ਅੰਦਰ।
ਹਮ
ਔਰ ਏਦਾਂ ਇਹਨੂੰ ਛੱਡ ਕੇ ਮੈਨੂੰ ਸਾਰਾ ਕੰਮ ਕਰਨਾ ਹੀ ਹੁੰਦਾ ਸੀ ਕੀ ਕਰਨਾ ਮੈਂ ਵੀ ਰਵਾ ਰਵਾ ਕੇ ਕਰਦੀ ਸੀ ਲੋਕ। ਲੋਕੀ ਆ ਜਾਂਦੇ ਸੀ ਮੇਰੇ ਘਰ ਕਿ ਤੂੰ ਕੀ ਕਰਦੀ ਬੱਚੇ ਨਾਲ ਜਿਹੜਾ ਦਿਨ ਭਰ ਰੋਂਂਦਾ ਵਾ। ਸਾਹਮਣੇ। ਸਾਹਮਣੇ ਇਕ ਆਂਟੀ ਆ ਉਹ ਇੱਕ ਦਿਨ ਆ ਕੇ ਕਹਿੰਦੀ ਹੁਣ ਤੇ ਮੈਂ ਵੇਖਣਾ ਆਈ ਆ। ਕਿ ਤੂੰ ਕੀ ਕਰਦੀ ਆ ਬੱਚੇ ਨਾਲ ਜੋ ਇਹ ਦਿਨ ਭਰ ਰੋਂਦੀ ਆ ਸਵੇਰੇ ਪੰਜ ਵਜੇ ਤੋਂ ਹੀ ਰੋਂਦੀ ਆ। ਮੈਂ ਕਿਹਾ ਕਿ ਨਹੀਂ ਹੀ ਮੈਂ। ਕੀ ਕਰਨਾ ਇਹਨੂੰ ਜਦੋਂ ਮੈਂ ਕੁੜੀ ਵੱਡੀ ਦਾ ਟਿਫਿਨ ਬਣਾਉਣ ਨੂੰ ਉੱਠਦੀ ਆ ਤੇ ਪਿੱਛੇ ਉੱਠ ਜਾਂਦੀ ਆ। ਤੇ ਫੇਰ ਰੋਂਦੀ ਵੇਖੀ ਆ।
ਹਮ ਹਮ ਹਮ ਉਹ ਤੇ ਆ।
ਇਹ ਵੀ ਦਿੱਕਤ ਹੁੰਦੀ ਪਤਾ ਇੱਕ ਬੱਚਾ ਵੱਡਾ ਇੱਕ ਬੱਚਾ ਛੋਟਾ ਰਹੇ ਤੇ ਵੱਡੇ ਨੂੰ ਸਕੂਲੂ ਸਕੂਲ ਲਾਉਣਾ ਤੇ ਛੋਟੇ ਨੇ। ਪਿੱਛੋਂ ਹੀ ਉੱਠ ਜਾਣਾ।
ਹਮ ਉਹ ਤੇ ਹੈ। ਹਮ।
ਉਹ ਵੀ ਮੇਰੀ ਛੋਟੀ ਭੈਣ ਵੀ ਨਹੀਂ ਕਰਦੀ ਸੀ ਕਿ ਨਹੀਂ ਕਰਨਾ ਚੱਲ ਠੀਕ ਹੈ ਠੀਕ ਹੈ ਪਰ ਫੇਿਰ ਬੋਲਿਆ ਕਿ ਨਹੀਂ ਨਹੀਂ ਚੱਲ ਕਰਲਾ ਕਰ ਲ ਤੇ ਹੁਣ ਉਹਦੀ ਤੇ ਸੱਸ ਵੇਖ ਲੈਂਦੀ ਆ ਫੇਿਰ ਵੀ ਥੋੜਾ ਬਹੁਤਾ
ਹਾਂ ਹਾਂ
ਤੇ ਵੀ ਹੋ ਜਾਂਦਾ ਵਾ ਕੱਲੇ ਤੇ ਬਹੁਤ ਦਿੱਕਤ ਹੁੰਦੀ ਆ
ਹਾਂ ਹਾਂ
ਤੇਰਾ ਨੋਰਮਲ ਹੋਇਆ
ਹਾਂ ਨੋਰਮਲ ਹੀ ਹੋਈ ਸੀ ਮੇਰੀ ਬੜੀ ਦਿੱਕਤ ਨਾਲ ਹੀ ਹੋਈ ਸੀ ਪਰ ਮੈਨੂੰ ਡਰ ਲੱਗਦਾ ਡਰ ਵੀ ਲੱਗਦਾ ਹੋਰ ਵੀ ਦਿੱਕਤ ਉਹੀ ਕਿ ਮਤਲਬ ਹੋ ਨਹੀਂ ਰਹੀ ਸੀ ਨਾ ਬਹੁਤ ਮੁਸ਼ਕਿਲ ਨਹੀਂ ਹਾਂ ਨਹੀਂ ਤ
ਤੇ ਉਹ ਲੋਕ ਤੇ ਦਵਾਈ ਦੇ ਦਿੰਦੇ ਆ ਦਵਾਈ ਦੁਵੁਈ ਦੇਣ ਨਾਲ ਤੇ ਆਰਾਮ ਨਾਲ ਹੋ ਜਾਂਦਾ ਵਾ
ਨਹੀਂ ਨਾਲੇ ਬਾਬਾ ਬਹੁਤ ਮੇਰਾ ਹਾਲਤ ਖਰਾਬ ਹੋਈ ਸੀ ਦਵਾਈ ਸੀ ਦਵਾਈ ਕੋਈ ਇਹ ਨੀ ਮਤਲਬ ਮੇਰੇ ਮਤਲਬ ਇਹ ਨੀ ਹੋਏ ਸੀ ਬਾਹਰ ਨੀ ਆ ਰਹੀ ਸੀ ਫਿਰ ਕਿੰਨਾ ਉਹਨਾ ਨੇ ਪ੍ਰੈਸ਼ਰ ਪਾ ਕੇ ਪੂਰਾ ਢਿੱਡ ਜਿ ਮੇਰਾ ਕੱਢਿਆ ਉਹਨੂੰ ਉੱਥੇ ਦਬਾ ਕੇ ਹੋ ਪੂਰਾ ਦਬਾ ਕੇ ਇੱਕ ਬਿਮਾਰੀਆਂ ਹੈਲਪ ਨੇ ਅਰੇ ਮੇਰੇ ਪਾਪਾ ਨੇ ਪਹਿਲਾਂ ਹੀ ਬੋਲਦਾ ਸੀ ਨਾ ਓਪਰੇਸ਼ਨ ਨੀ ਕਰਾਉਣਾ ਸੀ ਨੋਰਮਲ ਕਰਾਉਣਾ ਵਾ
ਮੇਰੇ ਪਾਪਾ ਨੇ ਪਹਿਲਾਂ ਹੀ
ਨੋਰਮਲ ਦੀ ਵੀ ਦਿੱਕਤ ਹੀ ਹੁੰਦੀ ਉਹ ਤੇ ਚੰਗਾ ਆਪਓਰੇਸ਼ਨ ਹੀ ਕਰਾ ਲੈਂਦੀ ਜਸਤਪ੍ਰੀਤ ਨੇ ਪਤਾ ਕੀ ਕੀਤਾ ਸੀ ਉਹ ਉਹਨੂੰ ਵੀ ਨਾ ਨੋਰਮਲ ਦੇ ਲਈ ਉਹ ਹੁਣੀ ਕਰਨ ਡ ਕਰਨਟਏ ਤੇ ਲੱਗਦਾ ਉਹਨੂੰ ਬਹੁਤ ਦਰਦ ਹੋਈ ਕਿ ਕੀ ਹੋਇਆ ਫਿਰ ਲਾਸਟ ਉਹਨੇ ਕ ਕਿਹਾਤਾ ਕਿ ਮੈਂ ਨੋਰਮਲ ਨਹੀਂ ਕਰਨਾ ਮੇਰਾ ਪ੍ਰਸ਼ਨ ਹੀ ਕਰ ਦੋ ਫੇਰ ਹੁਨੇ ੳ
ਮੈਂ ਕਿਹਾ ਹਾਂ ਮੈਂ ਬੋਲਣ ਡੀ ਮੈਂ ਚਿੱਕਣ ਡੀ ਮੈਂ ਕਿਹਾ ਮੰਮੀ ਮੇਰਾ ਨਹੀ ਹੋਣਾ ਕਰਕੇ ਕੇ ਮੇਰਾ ਨਹੀਂ ਉਹ ਕਰ ਪਾਉਣਾ ਮੈਂ ਆਪਰੇਸ਼ਨ ਕਰਦੋ ਮੇਰਾ ਏਦਾ ਕਰਕੇ ਮੈ ਚਿਲਾਈ ਜਾਵਾ ਤੇ ਮਂੰਮੀ ਆਕੇ ਮਤਲਬ ਦੇ ਨਾ ਥੋੜਾ ਸ ਤੇ ਚੱਕ ਕਣਡੀ ਮੈਂ ਮੰਮੀ ਆ ਕੇ ਖਲੋਤੀ ਮੰਮੀ ਕਹਿੰਦੀ ਕੋਈ ਨੀ ਹਿੰਮਤ ਰੱਖ ਕੁਛ ਨ ਹੁੰਦਾ ਹੋਜਏਗਾ ਕਰਕੇ ਤੇ ਮੈਂ ਕਿਹਾ ਕਿ ਨਹੀਂ ਮਿਰਸ ਨੀ ਹੋਣਾ ਨਹੀਂ ਹੋ ਪਾਉਣਾ ਮਿਰਸੇ ਤੇ ਮੰਮੀ ਕਹਿੰਦੀ ਰੁਕ ਜਾ ਮੈਂ ਗੱਲ ਕਰਦੀ ਹਾਂ ਕਰਕੇ ਗੱਲ ਕਰਦੀ ਹਾਂ ਇਹ ਮਤਲਬ ਕੀ ਬੋਲ ਕੇ ਆਉਂਦੀ ਆ
ਕਾਮਯਾਬੀ ਕੇ ਉਸਨੇ ਜੋ ਹਸਾ ਚੁਣਾ
ਡੈਡੀ ਨਾਲ ਗੱਲ ਕਰਕੇ ਆਉਂਦੀ ਹ ਮੈਂ ਮੰਮੀ ਨੂੰ ਮਨਾ ਕਦੀ ਮੈਂ ਕਿਹਾ ਨਹੀਂ ਮੰਮੀ ਤੂੰ ਨਾ ਜਾ ਤੂੰ ਨਹੀਂ ਆਉਣਾ ਫਿਰ ਵਾਪਿਸ ਤੂੰ ਨਾ ਜਾ ਮੇਰੇ ਸਾਹਮਣੇ ਰਹਿ ਤੂੰ ਪਰ ਕਿੱਥੇ ਫਿਰ ਮੰਮੀ ਗਈ ਬਸ ਫਿਰ ਦਬਾਰ ਆਈ ਨੀ ਉਹਦੇ ਬਾਅਦ ਫਿਰ ਮੇਰਾ ਹੋ ਗਿਆ ਕੰਮ ਜੋ ਹੋਣਾ ਸੀ
ਤੇਨ ਸਹੀ ਸਹੀ ਹਾਂ ਅੱਜ ਕੱਲ ਤਾਂ ਨਾ ਡਾਕਟਰ ਪਤਾ ਕਹਿੰਦੇ ਆ ਜੀ ਨਾ ਨੋਰਮਲ ਡਿਲੀਵਰੀ ਤਾਂ ਸਹੀ ਹੈ ਕਿਂ ਓਪਰੇਸ਼ਨ ਕਰਾ ਲਓ ਇਹ ਨਾ ਮੈਂ ਨੋਰਮਲ ਡਿਲੀਵਰੀ ਕਰ ਕਰਕੇ ਮੈਂ ਫਸ ਗਈ ਹੁਣ ਦੇਖ ਰਹੇ ਨਹੀਂ ਮੈਂ ਨੀ ਕਰਾਇਆ ਬੰਦ ਹੋਣ ਦਾ ਨਹੀਂ ਨਹੀਂ ਨਹੀਂ ਕਰਨਾ ਹੁਣ ਤੇ ਮੈਂ ਕਰਨ ਜੋਗੇ ਰਹਿ ਹੀ ਨਹੀਂ ਜਾਣਾ
ਹੂ ਹਾ ਹਾ ਹਾ
ਨਹੀਂ ਪਤਾ ਕੀ ਹੋਇਆ ਵਾ ਬਹੁਤ ਦੇਰ ਤੋਂ ਪ੍ਰੋਬਲਮ ਚੱਲਣ ਡੀ ਪਰ ਮੈਂ ਤੈਨੂੰ ਬੋਲਿਆ ਨਾ ਮੇਰਾ ਵੇਟ ਤ ਵਧਣ ਡਿਆ ਵਾ ਪਤਾ ਨੀ ਠੀ ਕੀ ਹੋਇਆ ਅੋ ਕਈ ਡੋਕਟਰ ਕੋ ਚੈੱਕ ਕਰਉਣ ਤੇ ਉਹਨੇ ਚੈੱਕ ਕੀਤਾ। ਕਹਿੰਦੇ ਕਿ ਬੱਚੇ ਦਾਨੀ ਫਿਰ ਬਾਹਰ ਨਿਕਲਣਗੀ ਆ ਫਿਰ ਕਹਿੰਦੀ ਕਿ ਹੁਣ ਇਹਨੂੰ ਸਰਜਰੀ ਕਰਨੀ ਪੈਣੀ ਹੈ ਏਦਾਂ ਹੋਰ ਕੁੱਛ ਨਹੀਂ ਕਰ ਸਕਦੇ। ਹੂੰ ਮੈਂ ਬੋਲਿਆ ਠੀਕ ਆ ਕਰਾਂਉਗੀ
ਹੂੰ ਉੱਥੇ ਵੀ ਕਿੰਨੇ ਪੈਹੇ ਲੱਗ ਜਾਣੇ
ਹਾਂ ਪੈਸੇ ਤਾਂ ਲੱਗਣੇ ਹੈ ਹੋਰ ਕੀ ਕਹਿੰਦੇ ਮੌਸਮ ਤਾਂ ਵੇਟ ਕਰਨ ਡੀਆ ਕਿ ਨਾ ਯ ਬਾਰਿਸ਼- ਵਾਰਿਸ਼ ਖਤਮ ਹੋ ਗੀ ਨਾ ਠੰਡ ਆਓਗੀ ਹਲਕੀ- ਹਲਕੀ
ਹੂੰ- ਹੂੰ ਹਾਂ। ਉਹ ਵੀ ਆ ਹਾਂ ਬਾਰਿਸ਼ ਤੇ ਨਹੀਂ ਸਹੀ ਰਹਿੰਦਾ ਕਰਵਾਉਣਾ।
ਹਾਂ। ਤੇ ਇਸ ਵੇਲੇ ਮੰਮੀ ਮੈਂ ਤੇ ਬੋਲਿਆ ਸੀ ਕਿ ਕੀ ਆਪ ਜਿਹਨਾਂ ਦੇ ਬੱਚੇ ਹੋਣੇ ਆ ਉਹਨਾਂ ਦੇ ਵੀ ਤਾਂ ਬੱਚੇ ਆ ਕੇ ਬਾਰਿਸ਼ ਵੀ ਹੋਣੇ। ਉਹਨਾਂ ਨੇ ਵੀ ਤਾਂ ਕਰਨਾ ਹੀ ਓਪਰੇਸ਼ਨ- ਓਪਰੇਸ਼ਨ।
ਫੇਰ ਵੀ ਹਾਂ ਫੇਰ ਵੀ ਹੋ ਜਾਂਦਾ ਵਾ। ਥੋੜਾ ਠੰਡਾ ਮੌਸਮ ਰਹੇ ਤੇ
ਉਹ ਲੋਕ ਤਾਂ ਕੁਛ ਕਰ ਨੀ ਸਕਦੇ ਉਹਨਾਂ ਨੂੰ ਤਾਂ ਕਰਨਾ ਹੀ ਪੈਣਾ ਪਰ ਤੂੰ ਤੇ ਵੇਟ ਕਰ ਸਕਦੀ ਆਂ।
ਹਾਂ, ਨਹੀਂ ਤੇ ਡਾਕਟਰ ਨੂੰ ਪੁੱਛ ਲੈਣਾ ਸੀ ਨਾ ਕਿ ਮਤਲਬ ਕਿੰਨਾ ਟਾਈਮ ਤੱਕ ਮਤਲਬ ਅਗਰ ਰੁਕ ਕੇ ਕਰਵਾਉਗੀ ਤਾਂ ਚੱਲ ਜਾਏਗਾ ਮੇਰਾ।
ਮੈਂ ਉਹ ਤਾਂ ਮੈਂ ਪੁੱਛਿਆ ਹੀ ਨੀ ਲੇਕਿਨ ਮੈਂ ਨਾ ਡਾਕਟਰ ਨੂੰ ਗਰਮੀਆਂ ਮਤਲਬ ਥੋੜੀ ਗਰਮੀ 'ਚ ਚੈੱਕ ਕਰਾਉਣ ਗਈ ਸੀ ਤੇ ਡਾਕਟਰ ਕਹਿੰਦੇ ਕਿ ਹਾਲੀ ਬਹੁਤ ਗਰਮੀ ਆ ਹੁਣ ਤਾਂ ਕੁਛ ਨਾ ਕਰਾਂ। ਠੰਡਾ ਹੋਊਗਾ ਜਦੋਂ ਮੌਸਮ ਉਦੋਂ ਹੀ ਕਰਾਂਈ। ਤੇ ਫਿਰ ਡਾਕਟਰ ਨੂੰ ਲੱਗਿਆ ਹੁਣ ਟਾਈਮ ਪਾਰ ਹੋਜੂਗਾ ਸ਼ਾਇਦ
ਹੂੰ, ਚੱਲ ਠੀਕ ਮੈਂ ਤੈਨੂੰ ਬਾਦ 'ਚ ਕਾਲ ਲਾਂਵਾਗੀ।
ਹਾਂ, ਸਹੀ ਏ।
ਹੋਰ ਠੀਕ ਏ।